ਹੈਲੋ ਨਮਸਤੇ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਆ ਵਧੀਆ ਜੀ।
ਹੋਰ ਕੀ ਕਰਦੇ ਸੀ?
ਬਸ ਚਾਹ ਪੀ ਕੇ ਹਟੇ ਸੀ ਬਸ ਅੱਧਾ ਘੰਟਾ ਪਹਿਲਾਂ ਜੀ।
ਅੱਛਾ, ਹਾਂਜੀ ਹਾਂ, ਬਸ ਅਸੀਂ ਵੀ ਆ ਸਬਜ਼ੀ ਦੀ ਤਿਆਰੀ ਕਰਦੇ ਸੀਗੇ, ਹੁਣ ਲਾਈਟ ਭੱਜ ਗਈ। ਇੱਕ, ਹਾਂਜੀ ਹਾਂ। ਤਾਂ ਕਰਕੇ ਬਸ ਅੱਜ ਦਾਲ ਬਣਾ ਲਈ ਸੀਗੀ।
ਅੱਛਾ ਜੀ, ਲਾਈਟ ਦੇ ਵੀ ਬਹੁਤ ਕੱਟ ਲੱਗ ਰਹੇ ਨੇ ਜੀ। ਗਰਮੀ ਕਰ, ਗਰਮੀ ਵਿੱਚ ਤਾਂ ਬਹੁ ਔਖਾ ਹੋ ਹੋ ਜਾਂਦਾ ਜਦੋਂ ਲਾਈਟ ਭੱਜ ਜਾਂਦੀ ਹੈ।
ਹਾਂਜੀ ਹਾਂ ਬਹੁਤ ਔਖਾ ਹੋ ਜਾਂਦਾ ਹੈ, ਸਾਡੇ ਵੀ ਮਤਲਬ ਹੁਣ ਦੋ ਤਿੰਨ ਦਿਨ ਹੋ ਗਏ, ਪਹਿਲਾਂ ਲਾਈਟ ਖ਼ਰਾਬ ਸੀਗੀ ਅਤੇ ਮਤਲਬ ਰਾਤ ਤੈਨੂੰ ਵੀ ਜਿੱਦਾਂ ਇੱਕ ਵਾਰ ਗਿਆਰਾਂ ਵਜੇ ਰਾਤੀ ਭੱਜ ਗਈ,
ਅੱਛਾ ਜੀ
ਸਵੇਰੇ ਚਾਰ ਵਜੇ ਛੱਡੀ ਉਹਨਾਂ ਨੇ।
ਹਾਂ ਫੇਰ ਬਹੁਤ ਔਖਾ ਹੋਇਆ ਹੋਣਾ।
ਹਾਂਜੀ ਹਾਂ ਏਦਾਂ ਔਖਾ ਹੋ ਜਾਂਦਾ। ਦਾ ਬਹੁਤ ਜ਼ਿਆਦਾ
ਗਰਮੀ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਹੁੰਦਾ ਗਰਮੀ ਕਿੱਥੇ ਸਹਿਣ ਹੁੰਦੀ ਹੈ ਜੀ। ਹੋਰ, ਕਿਵੇਂ ਚੱਲ ਰਹੀਆਂ ਛੁੱਟੀਆਂ ਤੁਹਾਡੀਆਂ? ਹੈਲੋ ਹੈਲੋ ਮੈਮ, ਹੈਲੋ ਹੈਲੋ ਜੀ, ਹੈਲੋ ਹੈਲੋ ਹੈਲੋ